ਓ, ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ, ਕਿਵੇਂ ਹੋ?
ਮੈਂ ਵੀ ਵਧੀਆ।
ਕੀ ਕਰਦੇ ਸੀ?
ਬਸ ਕੁਛ ਨੀ ਚਾਹ ਪੀ ਕੇ ਹਟੇ ਆ।
ਅੱਛਾ, ਮੈਂ ਵੀ ਬਸ ਹੁਣੀ ਹਾਂਜੀ ਸੁੱਤੀ ਓ ਸੀਗੀ ਹੁਣ। ਪਹਿਲਾਂ ਤਾਂ ਗਈ ਹੋਈ ਸੀ।
ਮੈਂ ਵੀ ਪਹਿਲਾਂ ਸੁਤੀ- ਉੱਠੀ ਫੇਰ ਚਾਹ ਪੀਤੀ।
ਹਾਂ।
ਅੱਛਾ ਜੀ, ਹੋਰ। ਹਾਂਜੀ, ਘਰੇ ਠੀਕ ਹੈ, ਤੁਸੀਂ ਦੱਸੋ?
ਹਾਂਜੀ-ਹਾਂਜੀ ਸਾਰੇ ਵਧੀਆ ਨੇ।
ਹੋਰ ਦੁਪਹਿਰ ਦੀ ਰੋਟੀ ਖਾ ਲਈ ਸੀ?
ਹਾਂਜੀ-ਹਾਂਜੀ। ਖਾ ਲਈ ਸੀ, ਤੁਸੀਂ ਦੱਸੋ?
ਹਾਂਜੀ। ਕੀ ਬਣਾਇਆ ਸੀ?
ਅਸੀਂ ਤਾਂ ਅੱਜ ਅਹ ਨਮਕੀਨ ਚਾਵਲ ਬਣਾਏ ਸੀਗੇ।
ਮੇਰੇ ਵੀ ਫੇਵਰੇਟ ਸੀ ਕੱਲ ਬਣਾਏ ਸੀਗੇ।
ਤਾ ਅੱਜ ਬਣਾਏ ਸੀ ਉਹ ਵੀ ਭੂਆ ਦੀ ਕੁੜੀ ਆਈ ਹੋਈ ਸੀ ਹੁਣੇ ਗਈ ਹੈ।
ਹੋਰ ਤੁਹਾਨੂੰ ਖਾਣ ਵਿੱਚ ਕੀ ਪਸੰਦ ਹੈ ਜ਼ਿਆਦਾ?
ਫਾਸਟ ਫੂਡ ਯਾ
ਅੱਛਾ ਤੁਸੀਂ ਖਾ ਲੈਂਦੇ ਆ ਜ਼ਿਆਦਾ ਫਾਸਟ ਫੂਡ?
ਹੁਣ ਨੀ ਜ਼ਿਆਦਾ ਖਾ ਕੇ ਰਾਜੀ ਬਟ ਜਿਹੜੀ ਚੀਜ਼ ਮੈਨੂੰ ਪਸੰਦ ਹੈ ਮੈਂ ਉਹ ਜ਼ਰੂਰ ਖਾਂਨੀ ਆ।
ਜਿਆਦਾ ਕਿਹੜੀ ਪਸੰਦ ਆ?
ਪਸੰਦ ਹੈ ਹਣਾ
ਕੀ ਪਸੰਦ ਆ?
ਰੈਪ ਆਲੂ- ਟਿੱਕੀ ਵਾਲਾ। ਹਾਂਜੀ-ਹਾਂਜੀ
ਹੋਰ ਤੁਸੀ ਮੈਨੂੰ ਕੁਛ ਪੁੱਛਣਾ ਹੋਵੇ।
ਹਾਂਜੀ ਦੱਸੋ ਆਪਣੇ ਬਾਰੇ ਲਾਈਫ ਚ ਕੀ ਕਰਦੇ ਹੋ ਜੋਬ ਕਰਦੇ ਹੋ ਸਟਡੀ ਕਰਦੇ ਹੋ?
ਤੁਸੀਂ ਮੈਨੂੰ ਮੇਰੀਆਂ ਫੇਵਰਟ ਖਾਣ ਵਾਲੀਆਂ ਚੀਜ਼ਾਂ ਬਾਰੇ ਪੁੱਛ ਸਕਦੇ ਹਾਂ।
ਨਹੀਂ ਆਪਣੀ ਲਾਈਫ ਬਾਰੇ ਵੀ ਦੱਸ ਸਕਦੇ ਹੋ ਵੀ ਸਟੱਡੀ ਕਰਦੀ ਹ ਯਾ ਜੋਬ ਕਰਦੀ ਹ ਕੁਛ ਵੀ।
ਹਾਂਜੀ ਮੈਂ ਸਟਡੀ ਕਰਦੀ ਹਾਂ
ਆਹੋ ਕਿਸ ਚੀਜ਼ ਦੀ
ਗ੍ਰੈਜੂਏਸ਼ਨ ਕਰਦੀ ਹਾਂਜੀ
ਓਕੇ ਓਕੇ ਓਕੇ ਓਕੇ ਕੀ ਪਸੰਦ ਹੈ ਤੁਹਾਨੂੰ ਖਾਣ ਚ
ਮੈਨੂੰ ਵੀ ਜ਼ਿਆਦਾ ਫਾਸਟ ਫੂਡ ਹੀ ਪਸੰਦ ਆ ਬਟ ਖਾਂਦੀ ਘੱਟ ਆ ਮੈਨੂੰ ਮੋਮੋਸ ਜ਼ਿਆਦਾ ਪਸੰਦ ਆ
ਸਟੀਮ ਵਾਲੇ ਆ ਦੂਜੇ
ਸਟੀਮ ਵਾਲੇ ਦੂਜੇ ਤਾਂ ਮੈਂ ਇੱਕ ਵਾਰ ਖਾਧੇ
ਅੱ
ਅਂ ਮੈਨੂੰ ਬਿਲੁਲ ਕਦੇ ਖਾਧੇ
ਜਿਹੜੇ ਦੂਜੇ ਸੀਗੇ ਬਿਨਾਂ ਸਟੀਮ ਤੋਂ
ਹਾਂਜੀ ਜਿਹੜੇ ਹੁੰਦੇ ਨਾ ਮੈਨੂੰ ਉਹ ਬਿਲਕੁਲ ਨੀ ਪਸੰਦ ਤੁਹਾਨੂੰ ਪਸੰਦ ਆ
ਨਹੀਂ ਬਿਲਕੁਲ ਨੀ ਪਸੰਦ ਦੂਜੇ ਪਸੰਦ ਨੇ ਮੈਨੂੰ ਹੀ ਮੈਂ ਕਦੇ ਉਹਨਾ ਨੂੰ ਮੂੰਹ ਹੀ ਨੀ ਲਾਇਆ ਮੈਨੂੰ ਕਦੇ ਦੇ ਹਾਂਜੀ ਉਹਨਾਂ ਨੂੰ ਉਲਟੀ ਆਉਂਦੀ ਆ
ਹ ਮੈਂ ਇੱਕ ਵਾਰ ਮੈਨੂੰ ਵੀ ਹੋਰ ਨਾ ਲੱਗੇ ਸੀ ਮੈਂ ਕਿਹਾ ਚੱਲ ਟਰਾਈ ਕਰਦੀ ਮੈਂ ਟਰਾਈ ਕੀਤਾ ਮੈਨੂੰ ਖਾਣ ਚ ਵੀ ਬੇਕਾਰ ਲੱਗੇ ਫਿਰ ਨੀ ਮੈਂ ਕਦੇ ਖਾਧੇ
ਮੈਂ ਵੀ ਨੀ ਖਾਧੇ ਕਦੇ ਉਹ ਤਾਂ ਮੈਨੂੰ ਲੱਗਦੀ ਹੈ ਬੇਕਾਰ ਜ ਜੀ ਅਜੇ ਵੀ ਸਭ ਫਿਰ ਖਾ ਲੈਂਦੇ ਆਂ ਹਾਂ
ਹਮ ਹੋਰ ਘਰੇ ਕਦੇ ਕੋਈ ਫਸ ਘਰੇ ਕਦੇ ਟ੍ਰਈ ਕੀਤਾ ਫਾਸਟ ਫੂਡ ਕੋਈ ਜਿਹੜਾਲ
ਹਾਂਜੀ ਜਿਵੇਂ ਸਮੋਸਾ ਹੋ ਗਿਆ ਹਨ ਨ ਘਰੇ ਆਪਾਂ ਕਰ ਸਕਦੇ ਹਾਂ ਇਹ ਆਲੂ ਟਿੱਕੀ ਹੋ ਗਈ ਟਿੱਕੀ
ਹਾਂਜੀ ਉਹ ਤਾਂ ਜਦੋਂ ਬੰਦਾ ਇਹ ਅੱਛਾ ਸਮੋਸਾ ਨੀ ਮੈਂ ਕਦੇ ਟਰਾਈ ਕੀਤੇ ਕਿੱਦਾਂ ਬਣਾਦੇ ਹੁੰਦੇ ਤੁਸੀਂ
ਆਟੇ ਦੇ ਵੀ ਬਣਾ ਲੈਂਦੇ ਹਾਂ ਜਿਵੇਂ ਕਿ ਅਹ ਉਹਦੇ ਮੈਦੇ ਦੇ ਵੀ ਬਣਾ ਲੈਂਦੇ ਆਾਂ ਆਪਣੇ ਜਿਹੜਾ ਸਿੰਪਲ ਆਟਾ ਹੁੰਦਾ ਉਹਨੂੰ ਚੁੰਨੀ ਦੇ ਵਿੱਚ ਨੂੰ ਕੱਢ ਕੇ
ਹਾਂਜੀ ਹਮ ਹਮ ਇਹ ਤਾਂ ਹੈ ਬਟ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਉਹ ਕਿਹੜਾ ਇੱਕ ਵਾਰ ਉਹ ਕਿਹੜਾ ਇੱਕ ਵਾਰ ਕੱਢੇ ਤੇ ਹੋ ਜਾਂਦਾ ਮੈਨੂੰ ਲੱਗਦਾ ਬਾਰ ਬਾਰ ਕਰਨਾ ਪੈਂਦਾ ਹੋਣਾ। ਹਨਾ।
ਅੱਛਾ ਹਾਂਜੀ -ਹਾਂਜੀ -ਹਾਂਜੀ।
ਤੇ ਕਿਹੋ ਜਿਹੇ ਬਣੇ ਸੀਗੇ ਟੇਸਟੀ ਸੀ।
ਟੇਸਟੀ ਸੀ ।ਸ਼ੇਪ ਬਣ ਜਾਂਦੀ ਆ ਜਿਵੇਂ ਆਪਾਂ ਸ਼ੇਪ ਦੇਣੀ ਹੁੰਦੀ। ਹਨਾ ਪਹਿਲਾਂ ਜੋ ਚੋਰਸ ਕਰ ਲੇਣੇ ਆਂ। ਫੇਰ ਉਦੀ ਸ਼ੇਪ ਬਣ ਜਾਂਦੀ ਆ। ਬਹੁ ਵਧੀਆ ਬਣਦੇ ਨੇ।
ਚਲੋ ਵਧੀਆ ਗੱਲ ਆ।
ਹੋਰ ਦੱਸੋ ਤੁਸੀਂ। ਮੈਂ- ਸਟਡੀ ਕਰਨੀ ਆ ਡੀ ਸੀ ਏ।
ਓਕੇ ਡਿਪਲੋਮਾ ਕਰਦੇ ਤੁਸੀਂ।
ਹਾਂਜੀ -ਹਾਂਜੀ ਯੂਨੀਵਸਟੀ ਕਰ ਰਏ ਆਂ।
ਠੀਕ ਆ। ਹੋਰ ਤੁਸੀਂ ਕੀ ਖਾਧਾ ਅੱਜ? ਸਵੇਰੇ।
ਅੱਜ ਤਾਂ ਕੁਛ ਵੀ ਨੀ ਖਾਧਾ ਮੈਂ ।ਅੱਜ ਤਾਂ- ਘੁੰਮ ਕੇ ਆ ਗਏ ਬਸ। ਹੋਸਪਿਟਲ ਗਈ ਸੀ।
ਹਾਏ -ਮੈਂ ਵੀ ਹੋਸਪਿਟਲ ਤੋਂ ਈ ਆਈ ਆਪਣੀਆਂ ਕਿੰਨੀਆਂ ਗੱਲਾਂ ਸੁਣੋ ਅੱਜ। ਕੇਰੀਆ ਅਸ ਮੇਰੇ ਜਿੱਦਾ ਦਾਦੀ ਜੀ ਐਡਮਿਟ ਆ।
ਅੱਛਾ- ਮੈਂ ਵੀ ਹੋਸਪਿਟਲ 'ਚੋ ਮੈਡੀਸਨ ਲੈਕੇ ਆਣੀ। ਸੀਗੀ ਤਾਂ ਕਰਕੇ ਫਿਰ ਮੰਡੇ ਨੂੰ ਤਾ ਕਲਾਸ ਹੁੰਦੀ ਆ ਫਿਰ ਸੰਡੇ ਨੂੰ ਹੀ ਮੈਂ ਕਿਹਾ ਚੱਲ ਅੱਜ ਹੀ ਜਏ ਆਨੀ ਆ।
ਅੱਛਾ ਜੀ।
ਹਾਂਜੀ ਤਾਂ ਕਰਕੇ।
ਹੋਰ ਹੋਰ ਕੁਛ ਦੱਸੋ ਆਪਣੇ ਬਾਰੇ।
ਹੋਰ ਕੀ ਦੱਸੀਏ ਤਾਨੂੰ ਆਪਣੇ ਬਾਰੇ ਤੁਸੀਂ ਪੁੱਛੋ ਅਸੀਂ ਦੱਸਦੇ ਹਾਂ-ਹਹੂੰਹੂੰ। ਕਿੰਨੇ ਕੁ ਕੋਲਜ ਹੋ ਗਈਆਂ ਤੁਹਾਡੀਆਂ।
ਮੈਂ ਤਾਂ ਅੱਜ ਸਟਾਰਟ ਕੀਤਾ। ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਹੁਣ?
ਆਪਾਂ ਨੂੰ ਟਾਈਮ ਹੋ ਗਿਆ ।ਫਾਈਵ ਪੰਜ ਮਿੰਟ ਹੋਏ ਨੇ।
ਚਲੋ ਕੋਈ ਨਾ ਹੋ ਜਾਣੇ ਪੰਜ ਮਿੰਟ ਹੋਰ।
ਹਾਂ -ਹਾਂ ਵੈਸੇ ਹੈ ਮ ਟਾਈਮ ਈ ਨਹੀਂ ਟੱਪਦਾ ਹੈਗਾ ਕੀ ਕਰੀਏ।
ਹੂੰਅ-ਅੱਛਾ ਤਾਨੂੰ ਹੋ ਗਿਆ ਟਾਈਮ ਜਿਆਦਾ, ਮਤਲਬ ਕੀ ਕਰਦਿਆਂ ਨੂੰ ।ਜਿੱਦਾਂ ਮੈਂ- ਤਾਂ ਨੀਊ ਆ ਚਲੋ ਅੱਜ ਈ ਆ।
ਇੱਕ ਹਫ਼ਤਾ ਹੋ ਗਿਆ। ਤੇ ਬੈਨੀਫਿਟ ਬਹੁਤ ਜ਼ਾਦ- ਮਿਲ ਰਿਹਾ। ਕਾਲਸ ਮੇਰੀਆਂ ਪੂਰੀਆਂ ਹੋ ਗਈਆਂ ਨੇ। ਬਸ ਮੈਂ, ਜਿਵੇਂ-ਜਿਵੇਂ ਹੁ ਤੁਸੀਂ ਕਾਲ ਕਰ ਲਈ, ਮੈਂ ਐਵੇਂ ਸੁਣ ਸਕਦੀ ਹਾਂ ਬਟ ਆਪਣੇ ਵੱਲੋਂ ਮੈਂ ਕਿਸੇ ਨੂੰ ਕਾਲ ਨੀ ਕਰ ਸਕਦੀ।
ਅੱਛਾ, ਉਹ ਤੁਹਾਡੇ ਟਾਸਕ ਨਹੀਂ ਆਉਂਦੇ ਹੋਣੇ ਨਾ?
ਮੇਰੇ ਟਾਸਕ ਨਹੀਂ ਆਂਦੇ। ਮੈਂ ਸੁਣ ਸਕਦੀ ਹਾਂ। ਹਾਂ ਵੀ, ਜਿਵੇਂ ਤੁਸੀਂ ਕਰ ਲਈ ਆ, ਕਿਸੇ ਹੋਰ ਨੇ ਕਰਨੀ ਹਨਾ। ਚਲੋ, ਹੈਲਪ ਤਾਂ ਹੁਣ ਸਬਦੀ ਕਰਨੀ ਚਾਹੀਦੀ ਆਪ ਆਪਾਂ ਨੂੰ ਹਨਾ। ਹੁਣ ਲੋਕੀ ਕਿੱਥੋਂ-ਕਿੱਥੋਂ ਯਾਰ ਨੰਬਰ ਲੱਭ ਕਿੰਨੇ ਆਉਣਗੇ ਇੱਕ
ਸਹੀ ਗੱਲ ਆ। ਤੁਸੀਂ ਨਹੀਂ ਜ ਨਾ, ਹੁਣ ਮੈਂ ਤੁਹਾਨੂੰ ਕਰਦੀ ਹਾਂ। ਉੱਥੇ ਲਿਖਿਆ ਵੀ, ਅਗਰ ਸਾਨੂੰ ਕੋਈ ਕਰਦਾ ਤਾਂ ਸਾਨੂੰ ਉਹਦੇ ਵੀ ਏਟੀ ਰੁਪੀਜ਼ ਮਿਲਦੇ। ਏਦਾਂ ਤੁਹਾਨੂੰ ਮਿਲੂਗੇ ਨੀ।
ਹਾਂਜੀ, ਹਾਂਜੀ, ਮਿਲਣਗੇ। ਬਟ ਮੇਰੇ ਟਾਸਕ ਦੇ ਵਿੱਚ ਨਹੀਂ ਉਹ ਗਿਣੇ ਜਾਂਦੇ। ਜਿਵੇਂ ਹੁਣ ਤੁਸੀਂ ਤੁਸੀਂ ਕੀਤਾ ਮੈਨੂੰ, ਤੁਹਾਨੂੰ ਸੌ ਰੁਪਇਆ ਮਿਲੂਗਾ। ਜਿਵੇਂ ਮੈਂ ਥੋਡੀ ਚੱਕ ਲਈ ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਤਾਂ, ਮੈਨੂੰ ਏਟੀ ਰੁਪੀਜ਼ ਮਿਲਣਗੇ।
ਹਾਂਜੀ। ਚਲੋ ਕੁਛ ਤਾਂ ਮਿਲੂਗਾ।
ਹਾਂਜੀ। ਕੁਛ ਤਾਂ ਮਿਲੂਗਾ। ਨਾਲੇ ਐਵੇਂ ਵੀ ਹੁਣ ਨਹੀਂ, ਕਈ ਲੋਕ ਕਿਵੇਂ ਕਰਦੇ ਨੇ? ਲੋਕ ਆਪਣਾ ਟਾਸਕ ਪੂਰਾ ਕਰਕੇ ਬੰਦੇ ਨੂੰ ਪੁੱਛਦੇ ਵੀ ਨੀ, ਹੈਗੇ ਵੀ ਤੁਸੀਂ ਕੋਲ ਕਰਨੀ ਹੈ ਜਾਂ ਨਹੀਂ? ਕੋਈ ਵੀ ਨੀ ਪੁੱਛਦਾ, ਹੈਗਾ ਐਵੇਂ।
ਨਹੀਂ, ਇਹ ਤਾਂ ਗ਼ਲਤ ਗੱਲ ਆ। ਚਲੋ ਜੇ ਏਦਾਂ ਹੋਵੇ ਜੇ ਤਾਂ ਆਪਾਂ ਨੂੰ ਕੁਛ ਨੀ ਮਿਲਦਾ। ਫੇਹ ਵੀ ਹਨ ਨਾ? ਬੰਦਾ ਕਹਿੰਦਾ ਵੀ ਕੀ, ਹੁਣ ਟਾਈਮ ਵੇਸਟ ਕਰਨਾ। ਬਟ ਚਲੋ ਕੁਛ ਮਿਲ ਰਿਹਾ ਆ ਤਾਂ ਜੇ ਜੇ ਸੋਚ ਕੇ ਚੱਲਣਾ ਚਾਹੀਦਾ ਜੇ ਆਪਾਂ ਨੂੰ ਕਾਲਿੰਗ ਕਰਨ ਦੇ ਹੀ ਏਟੀ ਰੁਪੀਦ ਹੁੰਦੇ ਫੇ ਇਹ ਵੀ ਤਾਂ ਕਰਨਾ ਹੀ ਸੀ
ਬਟ ਹੋਰ ਨ ਨਾ ਸਮਝਦੇ ਆਪਾਂ ਆਪਣੀ ਸਮਝਦਾ ਨੀ ਤਾਂ ਆਪਾਂ ਸਮਝ ਲੈਂਦੇ ਹਾਂ। ਦੂਜਾ ਬੰਦਾ ਨੀ ਇਹ ਚੀਜ਼ ਸਮਝਦਾ ਹੈਗਾ।
ਹੂੰ। ਚਲੋ ਕੋਈ ਨਾ, ਤੁਸੀਂ ਮੇਰੀ ਕਾਲਸ ਚੱਕ ਲਿਆ ਕਰਿਓ।
ਹਹ। ਕੋਈ ਗੱਲ ਨੀ ਪਰਸਨ ਨੂੰ ਆਪਾਂ ਛੇ ਵਾਰ ਕਾਲ ਕਰ ਸਕਦੇ ਹ।
ਹਾਂਜੀ।
ਹਾਂਜੀ। ਮੇਰੀਆਂ ਤਾਂ ਕੱਲ ਪੂਰੀਆਂ ਹੋ ਗਈਆਂ ਸੀ।
ਅੱਛਾ ਜੀ।
ਹੂੰ।
ਤੇ ਤਹਾਨੂੰ ਦੂਸਰੇ ਨੀ ਟਾਸਕ ਆਏ ਟ੍ਰਾਂਸਕ੍ਰਿਪਸ਼ਨ ਦੇ?
ਮੇਰੇ ਉਹ ਵੀ ਚੱਲ ਰਹੇ ਨੇ, ਵਿੱਚ ਹੀ ਮੈਂ ਕਰੀ ਜਾਂਦੀ ਹ ਉਹਨਾਂ ਨੂੰ ਵੀ।
ਠੀਕ ਯਾ। ਤੇ ਜਿੱਦਾਂ ਆਪਾਂ ਹੁਣ ਇਹਦੇ ਇਹਦੇ ਬਾਰੇ ਆਪਾਂ ਗੱਲ ਕਰ ਰਹੇ ਏਦਾਂ ਤਾਂ ਨਹੀਂ ਹੋਊਗਾ
ਨਹੀਂ, ਨਹੀਂ, ਨਹੀਂ, ਨਹੀਂ। ਅੱਪਾ ਨੇ ਤਾਂ ਗੱਲ ਕਰਨੀ ਆ ਦਸ ਮਿੰਟ ਗੱਲ ਕਰਨੀ ਆ। ਆਪਾਂ ਨੇ ਜਿਹੜੇ ਟੋਪਿਕ ਤੇ ਕਰਨੀ ਆ ਹੁਣ ਉਹ ਤਾਂ ਕਰਨੀ ਹੈ। ਜੇ ਬਿਲਕੁਲ ਹੁਣ ਪਿੱਛੇ ਸ਼ੋਰ ਆ ਰਿਹਾ ਹੋਊਗਾ, ਆਪਾਂ ਆਪਾਂ ਬੋਲਾਂਗੇ ਨੀ ਹਨਾ ਚੁੱਪ ਕਰਕੇ ਕੇ ਬੈਠੇ ਰਵਾਂਗੇ। ਤਾਂ ਕਾਲ ਆਪਣੀ ਰਿਜ਼ੈਕਟ ਜਾਊਗੀ।
ਹਾਂਜੀ। ਮਤਲਬ, ਕਿਉਂਕਿ ਉਹ ਵੀ ਕਹਿ ਰਹੇ ਨਾ ਵੀ ਪਰਸਨਲ ਇਨਫੋਰਮੇਸ਼ਨ ਵੀ ਨੀ ਸ਼ੇਅਰ ਕਰਨੀ। ਚਲੋ ਆਪਾਂ ਤਾਂ ਇੰਨੀ ਕੀਤੀ ਨੀ ਹੈਗੀ।
ਨਹੀਂ ਪਰਸਨਲ ਇਨਫੋਰਮੇਸ਼ਨ ਤਾਂ ਕੀ ਆਪਾਂ ਨੇ ਸ਼ੇਅਰ ਕੀਤੀ ਹੈ ਕੁਛ ਕੁਛ ਵੀ ਨਹੀਂ ਕੀਤਾ ਹੈਗਾ
ਹਮ ਤਾਂਹੀ ਜਦੋਂ ਤੁਸੀਂ ਪੁੱਛਦੇ ਹਮ
ਨਹੀਂ ਸਟੱਡੀ ਵਗੈਰਾ ਤਾਂ ਆਪਾਂ ਪੁੱਛ ਸਕਦੇ
ਠੀਕ ਹੈ ਹੋਰ ਤੁਸੀਂ ਕਿੰਨੇ ਬ੍ਰਦਰ ਸਿਸਟਰ ਹੋ
ਅੱਛਾ ਤਿੰਨ ਬ੍ਰਦਾਰ ਸਿਸਟਾਰਾਂ
ਤਿੰਨ ਭੈਣ ਭਰਾ ਠੀਕ ਆ
ਥ੍ਰਰੀ ਬ੍ਰਦਰ ਬਦਰ ਅ ਸਿਸ ਅਸੀਂ ਟਵਿਨਜ਼ ਆ
ਚਲੋ ਵਧੀਆ ਗੱਲ ਆ
ਤੁਸੀਂ ਕਿੰਨੇ ਬ੍ਰਦਰ ਸਿਸਟਰ ਓ
ਅਸੀਂ ਚਾਰ ਤਿੰਨ ਭੈਣਾਂ ਇੱਕ ਭਰਾ
ਓ ਚਲੋ ਵਧੀਆ ਫੇਰ ਵੀ ਭਰਾ ਤਾਂ ਹੈਗਾ ਹੈ
ਹਮ ਹਮ ਹਮ ਹਾਂਜੀ, ਹੋਰ ਤੁਹਾਨੂੰ ਕਿੱਥੇ-ਕਿੱਥੇ ਘੁੰਮਣਾ ਪਸੰਦ ਐ।
ਯਾਰ ਸੱਚੀ ਦੱਸਾਂ ਮੈਨੂੰ ਸ਼ਿਮ ਲਗਾ ਬੜਾ ਪਸੰਦ ਆ ਪਰ ਅੱਜ ਤੱਕ ਨੀ ਮੈਂ ਗਈ।
ਕਦੇ, ਕਿਹਾ ਨੀ ਘਰਦਿਆਂ ਨੂੰ,
ਕਿਆ ਘਰਦਿਆਂ ਦਾ ਮਾਹੌਲ,
ਸਹੀ ਗੱਲ ਆ ਮੇਰਾ ਵੇਦੀ ਮੇਰਾ ਪਹਾੜਾਂ ਚ ਘੁੰਮਣ ਨੂੰ ਬਹੁਤ ਮਨ ਆ ਬਟ ਕੋਈ ਨੀ ਲੈ ਕੇ ਜਾਂਦਾ।
ਕੋਈ ਨੀ ਲੈ ਕੇ ਜਾਂਦਾ।
ਹੂੰ, ਚਲੋ ਕੋਈ ਨਾ ਤੁਸੀਂ ਆਪ ਹੋਜੋ ਸੈਲਫ ਡਿਪੈਂਡੈਂਟ,
ਹਾਂਜੀ-ਹਾਂਜੀ-ਹਾਂਜੀ-ਹਾਂਜੀ ਉਹੀ ਦੇ, ਜਾਂਦੇ ਹਾਂ ਹੁਣ ਕੋਈ ਮਤਲਬ ਔਨਲਾਈਨ ਹਨਾ ਵਰਕ ਚਲੋ ਚੱਲ ਜਾਂਦਾ ਟੱਚ ਵੁਡ ਐਵੇਂ ਚੱਲਦਾ ਰਹੇ।
ਹੂੰ,
ਚਲੋ ਠੀਕ ਹੈ ਆਪਣੀ ਕਾਲ ਹੋ ਗਈ ਪੁਰੀ, ਟਾਈ ਟਾਈਮ,
ਓਕੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ, ਵਧੀਆ ਲੱਗਿਆ।
ਕੋਈ ਨੀ, ਕੋਈ ਨੀ।